ਸਤਿ ਸ਼੍ਰੀ ਅਕਾਲ ਜੀ, ਕਿਵੇਂ ਓ ਜੀ?
ਵਧੀਆ, ਠੀਕ ਓ?
ਹਾਂਜੀ-ਹਾਂਜੀ ਵਧੀਆ ਜੀ, ਤੁਸੀਂ ਦੱਸੋ ਜੀ ਕਿਵੇਂ ਓ?
ਵਧੀਆ, ਤੁਹਾਡੇ ਪਾਸੇ ਗਰਮੀ ਹੈਗੀ ਕ ਨਹੀਂ ਹੈਗੀ?
ਨਹੀਂ ਹੈ ਨੀ ਜੀ।
ਅੱਛਾ ਜੀ।
ਹਾਂਜੀ, ਹੋਰ ਬਸ ਕੁਛ ਨਹੀਂ ਜੀ ਰੋਟੀ ਪਾਣੀ ਬਣਾ ਕੇ ਹਟੇ ਸੀ ਜੀ।
ਅ ਕੀ ਬਣਾਇਆ ਸੀ ਅੱਜ?
ਹਾਂਜੀ, ਅੱਜ ਅਸੀਂ ਕਰੇਲੇ, ਕਰੇਲੇ ਦੀ ਸਬਜ਼ੀ ਬਣਾਈ ਸੀ ਜੀ। ਵਿਚ ਭਰਮ ਅਹ ਭਰਵੇਂ ਕਰੇਲੇ।
ਅੱਛਾ ਭਰਮੇ ਕਰੇਲੇ ਕਿਸਰਾ ਬਣਾਏ ਦੋ, ਅਸੀਂ ਤਾਂ ਸਿੰਪਲ ਕੱਟ ਕੇ ਬਣਾਨਦੇ ਅ
ਨਹੀਂ, ਅਸੀਂ ਭਰਕੇ ਬਣਾਨੇ ਆ ਜੀ ਮਤਲਬ ਵੀ
ਅੱਛਾ, ਭ ਭਰਕੇ ਕਿਸਰ੍ਹਾਂ, ਕਿਸਰ੍ਹਾਂ ਭਰਕੇ ਬਣਾਉਂਦੇ ਓ?
ਹਾਂਜੀ, ਉਹ ਨਾ ਥੋੜ੍ਹਾ ਟਾਈਮ ਪਹਿਲਾਂ ਆਪਾ ਨਮਕ ਵਾਲੇ ਪਾਣੀ 'ਚ ਉਬਾਲ ਲੈਂਦੇ ਹਾਂ ਜੀ।
ਅੱਛਾ-ਅੱਛਾ ਕਰੇਲੂ
ਹਾਂਜੀ, ਤੇ ਥੋੜ੍ਹਾ ਟਾਈਮ ਉਬਾਲ ਕੇ ਹਾਂਜੀ, ਵੀ ਪੰਜ-ਸੱਤ ਮਿੰਟ ਉਬਾਲ ਕੇ ਜੀ ਉਹਨਾਂ ਦੀ ਨਾ ਕੜੱਤਣ ਹਾਂਜੀ ਪੰਜ ਮਿੰਟ, ਹਾਂਜੀ। ਤੇ ਪੰਜ-ਸੰਤ ਮਿੰਟ ਉਬਾਲ ਕੇ, ਜੇ ਉਹਨਾਂ ਨੂੰ ਉਸ ਤੋਂ ਬਾਅਦ ਵੀ ਉਹਨਾਂ ਨੂੰ ਜਾਲੀ ਵਾਲੇ ਭਾਂਡੇ ਜਾਂ ਸੁਕਾਉਣ ਲਈ ਰੱਖ ਦਿੰਦੇ ਆ ਜੀ, ਵੀ ਕੜੱਤਣ ਜਿਹੜੀ ਹੋਰ ਹੋਊਗੀ ਉਹ ਵੀ ਨਿਕਲ ਜੂਗੀ।
ਅੱਛਾ ਜੀ।
ਤੇ, ਉਸ ਤੋਂ ਬਾਅਦ ਫਿਰ ਦੋ-ਤਿੰਨ ਘੰਟਿਆਂ ਬਾਅਦ ਵੀ ਮਸਾਲਾ ਵਗੈਰਾ ਪਾ ਕੇ ਤੇ ਉਹਨੂੰ ਫੇਰ ਬਣਾ ਲੈਣੇ ਆ ਜੀ ਤੜਕ ਕੇ।
ਤੇ ਮਸਾਲਾ ਕਿਸਰ੍ਹਾਂ ਬਣਾਉਂਦੇ ਓ?
ਆਪ ਹੀ ਗੰਢਾ, ਪਿਆਜ ਪਾ ਕੇ ਜੇ ਪਿਆਜ, ਲਸਣ ਟਮਾਟਰ ਵਗੈਰਾ ਹੋ ਗਿਆ ਸ ਕੁਛ ਬ
ਪਿਆਜ, ਲਸਣ ਤੁਸੀਂ ਪਾਉਂਦੇ ਓ ਉਹਨੂੰ ਫਰਾਈ ਵੀ ਕਰਦੇ ਓ ਜਾਂ ਇੰਜੀ ਬਣਾ ਲੈਂਦੇ ਓ?
ਨਹੀਂ ਫਰਾਈ ਕਰਕੇ ਜੀ, ਮਤਲਬ ਫਰਾਈ ਕਰਕੇ ਪਹਿਲਾਂ ਉਹਨਾਂ ਨੂੰ ਹਾਂ ਜੀ ਫਰਾਈ ਕਰਕੇ ਰੱਖ ਲੈਣੇ ਆ। ੳਸ ਤੋਂ ਬਾਦ ਇੱਕ ਵਾਰੀ ਆਪਾਂ ਕਰੇਲੇ ਆ, ਜੇੜੇ ੳ ਤੜਕ ਕੇ ਕੱਢ ਲੈਨੇ ਹੁਨੇ ਆ ਜੀ, ਕਿਉਂਕਿ ੳਹ ਜੇੜੇ ਵਿੱਚ ਕਾਰੋਂ ਹੁੰਦੇ ਆ ਨਾ ਕਰੇਲੇ ਫੇਰ ੳਹ ਕੱਚਾ ਨੀ ਰੈੰਦਾ ਜੀ, ੳਦੇ ਨਾਲ ਨਾਲੇ ਓ ਸੋਫਟ ਜਾਦਾ ਹੋ ਜਾਂਦਾ ਜੀ। ਹਾਂਜੀ, ਫੇਰ ੳਨੂੰ ਜਦੋਂ ਆਪਾ ਕਰੇਲੇ ਸੋਫਟ ਵੀ ੳਹ ੳਹ ਫਰਾਈ ਕਰ ਲੈਨੇ ਆ ਜੀ, ੳਸ ਤੋਂ ਬਾਦ ਨਾ ੳਨਾਂ ਨੂੰ ਬਈ ਕੱਢ ਕੇ ਜੇੜਾ ਆਪਾਂ ਮਸਾਲਾ ਫਰਾਈ ਕੀਤਾ ਹੁੰਦਾ ਗਾ ੳਹ ਮਸਾਲੇ ਨਾਲ ਭਰ ਕੇ, ੳਸ ਤੋਂ ਬਾਦ ੳਦੇ ਉੱਤੇ ਆਪਾਂ ਧਾਗਾ ਜੇੜਾ ਹੁੰਦਾ, ਰੀਲ ਦਾ
ਨਈ, ਤੁਸੀ ਮਸਾਲਾ ਫਰਾਈ ਕਿਸਰਾਂ ਕਰਦੇ ਓ, ਜੇੜਾ ਅਪਾਂ ਕਰੇਲੇਆਂ ਚ ਭਰਨਾ।
ਹਾਂਜੀ। ੳਹ ਹਾਂਜੀ ਜੇੜਾ ਅਪਣਾ ਓਇਲ ਹੁੰਦਾ ਗਾ ਥੋੜਾ ਜਾ ਓਏਲ ਪਾ ਕੇ ਜੀ। ਵੀ ਜਾਦਾ ਓਏਲ ਨਾ ਹੋਵੇ ਹੈਨਾ ਜੀ, ਥੋੜਾ ਬਸ ਦੋ ਕੁ ਚਮਚੇ ਹਾਂਜੀ।
ਹਾਂਜੀ, ਤੇਲ ਕੇੜਾ ਸਰੋਂ ਦਾ ਯਾ ਦੇਸੀ ਘਿਓ ਪਾਂਦੇ ਓ?
ਸਰੋਂ ਦਾ ਤੇਲ ਜੀ।
ਅੱਛਾ ਸਰੋਂ ਦਾ ਤੇਲ ਪਾ ਕੇ
ਹਾਂਜੀ ਵੀ ਬਸ ਜਾਦਾ ਨਾ ਹੋਵੇ ਜੀ। ਕਿਉਂਕਿ ਜੇ ਜਾਦਾ ਤੇਲ ਹੁੰਦਾ ਜੀ ਫੇਰ ਥੋੜਾ ਮਸਾਲਾ ਵੀ ਕਰੇਲੇ ਦੇ ਵੀ ਬਾਰ ਨਿਕਨ ਲੱਗ ਜਾਂਦਾ ਜੀ।
ਅੱਛਾ।
ਹਾਂਜੀ।
ਤੇ ਫੇਰ ਜਦੋਂ ਮਸਾਲਾ ਭੁੱਜ ਜਾਂਦਾ ਚੰਗੀ ਤਰਾਂ ਫੇਰ ਤੁਸੀ ਕਰੇਲੇ ਚ ਭਰ ਦੇੰਦੇ ਯਾ ਕਰੇਲੇ ਤਲਦੇ ਆ ਨਾਲ
ਨਈ ਕਰੇਲੇ ਚ ਭਰ ਦੇਨੇ ਆ ਜੀ, ਕਰੇਲੇ ਚ ਭਰ ਕੇ ਫੇਰ ਕੇ ਕਰੇਲੇ ਨੂੰ ਧਾਗੇ ਨਾਲ ਫੋਲਡ ਕਰ ਦਿਨੇ ਹੁੰਨੇ ਆ ਜੀ, ਉਪਰੋਂ ਲਪੇਟ ਦਿੰਨੇ ਹੁੰਦੇ ਉਪਰ ਧਾਗਾ, ਹਾਂਜੀ।
ਅੱਛਾ। ਸਾਡੇ ਤੇ ਅਸੀ ਤੇ ਏੰਝ ਨੀ ਕਰਦੇ। ਅਸੀ ਤੇ ਕੱਟ ਕੇ ਜੇੜੇ ਕਰੇਲੇ ਬਜਾਰੋਂ ਲੇਆਨੀ ਆਂ ੳਨਾਂ ਨੂੰ ਧੋਤਾ, ਕੱਟੇਆ, ਗੋਲ-ਗੋਲ ਪੀਸ ਤੇਲ ਚ ਤਲ ਕੇ ਇੱਕ ਸਾਈਡ ਤੇ ਕੱਢ ਲੇਨੇ ਆ। ਫੇਰ ਪੇਆਜ਼ ਕੱਟ ਕੇ ਕੜਾਈ ਦੇ ਵਿੱਚ ਤੇਲ ਫੇਰ ੳਹ ਕਰੇਲੇ ਪਾਏ ਵਿੱਚ ਪੇਆਜ ਪਾਏਆ, ਨਮਕ, ਮਿਰਚ, ਅਮਚੁਰ ਵਗੈਰਾ ਪਾ ਕੇ
ਹਾਂਜੀ, ਅੱਛਾ ਜੀ। ਤੇ ਫੇਰ ੳਦੇ ਨਾਲ ਕੜੱਤਣ ਨੀ ਆਂਦੀ ਜੀ।
ਨਈ ਕੜਤਨ ਸਾਡੇ ਤੇ ਆਂਦੀ ਨੀ ਜੀ। ਕਹੰਦੇ ਵੈਸੇ ਜੇੜੇ ਕਰੇਲੇ ਹੁੰਦਾ ਕੜਤਨ ਚ ਈ ਖਾਨੇ ਚਾਈਦੇ ਆ। ਦੂਜੇ ਕਰੇਲੇ ਕੋਈ ਫੈਦਾ ਈ ਨੀ ਹੈ ਖਾਨ ਦਾ।
ਨਈ ਜੀ ੳ ਨਾ ਸਾਡੇ ਫੈਮ ਫੈਮਲੀ ਖਾਂਦੀ ਨੀ ਹੈਗੀ ਜੀ ਕੜੱਤਣ ਵਾਲੇ ਕਰੇਲੇ।
ਅੱਛਾ, ਠੀਕ ਏ। ਅੱਛਾ, ਫੇਰ ਤੁਸੀ ਕਲੇ ਏੰਜ ਬਨਾਦੇ ੳ। ਕਰੇਲੇ, ਕੋਈ ਨੀ ਮੈਂ ਨਾ ਹੁਨ ਮੈਂ ਵੀ ਬਨਾ ਕੇ ਦੇਖਾਂਗੀ ਏੰਜ ਦੇ ਕਰੇਲੇ।
ਹਾਂਜੀ ਤੁਸੀ ਟਰਾਈ ਕਰਕੇ ਦੇਖਿਓ ਜੀ।
ਹਾਂ ਤੇ ਹੋਰ ਤੁਸੀ ਦੱਸੋ? ਹੋਰ ਤੁਹਾਡੇ ਕਿੰਨੇ ਬੱਚੇ ਏ?
ਮੇਰੇ ਏਕ ਬੇਟਾ ਹੈਗਾ ਜੀ, ਹਾਂਜੀ। ਛੋਟਾ ਹੈਗਾ ਜੀ ਤੁਹਡੇ ਕਿੰਨੇ ਬੇਟੇ ਏ ਜੀ, ਬੱਚੇ ਐ ਜੀ?
ਮੇਰੇ ਦੋ ਬੱਚੇ ਐ। ਇੱਕ ਫੋਰਥ ਚ ਪਢ਼ਦਾ, ਇੱਕ ਸੈਵਨਥ ਚ ਪਢ਼ਦੀ ਐ। ਗੁੜੀਆ ਮੇਰੀ ਸੈਵਨਥ ਚ ਪੜਦੀ ਐ, ਬੇਟਾ ਮੇਰਾ ਫੋਰਥ ਚ ਪੜਦਾ ਐ।
ਅੱਛਾ ਜੀ।
ਹਾਂਜੀ, ਪਰ ਹੁਣ ਤਾਂ ਛੁੱਟੀਆਂ ਹੋਣੀਆਂ ਤੇ ਇਨਾਂ ਤੰਗ ਕਰਦੇ ਆ, ਇਹਨਾ ਤੰਗ ਕਰਦੇ ਐ
ਜੀ ਮੇਰਾ ਬੇਟਾ ਤਾਂ ਆਪ ਜੇ, ਟਿਕਦਾ ਹੀ ਨਹੀਂ ਹੈਗਾ ਸਾਰਾ ਦਿਨ ਕਦੇ ਇੱਧਰ, ਕਦੇ ਉਧਰ ਉਹ ਪੁਆਣੇ ਦੋ ਸਾਲ ਦਾ ਜੀ ਹਜੇ, ਲਗਾਇਆ ਨੀ ਜੀ ਸਕੂਲ
ਤੇ, ਮੇਰੇ ਤਾਂ ਵੱਡੇ-ਵੱਡੇ ਹੈਗੇ। ਗਿਆਰਵੀਂ 'ਚ ਗੁੜੀਆਂ ਪੜ੍ਹਦੀ ਹੈ, ਇੰਨਾ ਤੰਗ ਕਰਦੀ ਹੈ। ਹੁਣ ਤੇ ਛੁੱਟੀਆਂ ਕੀ ਪਈਆਂ ਲੋਹ ਪੀ ਲਿਆ ਇਨਾ ਦੋਨਾਂ ਨੇ, ਕਿਸੇ ਨੂੰ ਕੁਛ
ਬਸ ਆਹੀ ਹਾਲ ਹੈ ਜੀ, ਬੱਚਿਆਂ ਦਾ ਤਾਂ
ਕਦੀ ਏਸੀ ਨੀ ਬੰਦ ਕਰਦੇ, ਅੱਛਾ ਕਦੀ ਬਾਹਰ ਜਾ ਕੇ ਤਾਂ ਜਾਂਦੇ ਹੀ ਨੀ, ਮੈਂ ਸਗੋਂ ਕਹਿੰਦੀ 'ਹ ਜਾਓ, ਗਲੀ 'ਚ ਖੇਲ ਲੋ ਬਿਲਕੁਲ ਨਹੀਂ ਜਾਂਦੇ।
ਨਾਲੇ ਬਾਹਰਲੀ ਹਵਾ ਤਾਂ ਚੰਗੀ ਹੁੰਦੀ ਹੈ ਜੀ, ਬੱਚਿਆਂ ਲਈ
ਖਾਣਾ, ਕਦੀ ਉਹ ਖਾਣਾ, ਕਦੀ ਯ ਚਾਹੀਏ, ਕਦੀ ਉਹ ਚਾਹੀਦਾ ਆਹ ਦੋਨਾਂ ਨੇ ਤਾਂ ਇਨਾ, ਪਰੇਸ਼ਾਨ ਕਰ ਰੱਖਿਆ ਨਾ ਮੇਰੇ ਬੱਚਿਆਂ ਨੇ, ਮੈਂ ਤਾਂ ਕਹਿੰਨੀ ਹ ਕਦੋਂ ਸਕੂਲ ਖੁੱਲਣ, ਤਾਂ ਕਦੋਂ ਇਹ ਸਕੂਲ ਜਾਣ
ਸਹੀ ਗੱਲ ਹੈ ਜੀ।
ਬੜਾ ਪਰੇਸ਼ਾਨ, ਛੁੱਟੀਆਂ ਤੇ ਹੋਣ ਹੀ ਨਾ ਬੱਚਿਆਂ ਨੂੰ।
ਹਾਂਜੀ, ਮੇਰਾ ਬੇਟਾ ਤਾਂ ਹਜੇ ਛੋਟਾ ਜਿ, ਲਗਾਇਆ ਨੀ ਸਕੂਲ ਵੈਸੇ ਥੋੜੇ ਟਾਈਮ ਤੱਕ ਲਗਾਲਾਂਗੇ, ਹਾਂਜੀ, ਉਹ ਛੋਟਾ ਵੀ ਬਹੁਤ ਤੰਗ ਕਰਦਾ ਜੀ, ਬੈਠਦਾ ਨੀ ਹੈਗਾ। ਦੇ ਕਹਿੰਦੀਏ ਵੀ, ਇੱਥੇ ਬੈਠ ਕੇ ਖੇਡ ਲੋ ਹਨਾ, ਨਹੀਂ ਬੈਠਦਾ ਜੀ, ਉਹ ਪਿੱਛੇ ਚਲੋ ਮੇਰੇ, ਪਿੱਛੇ-ਪਿੱਛੇ।
ਬੱਚੇ ਵਧੀਆ ਹੁੰਦੇ ਸੀ, ਉਹਨਾਂ ਨੂੰ ਕੋਈ ਚੀਜ਼ ਦੇਣੀ, ਬੱਚਾ ਬੈਠ ਕੇ ਖਾਂਦਾ ਰਹਿੰਦਾ ਸੀ। ਅੱਜ ਕੱਲ੍ਹ ਦੇ ਬੱਚੇ ਨਾਲ-ਨਾਲ ਰਹਿਣਾ ਪੈਂਦਾ ਏ।
ਹਾਂਜੀ, ਉਹ ਤਾਂ ਬਸ, ਕੁਛ ਨਾ ਕੁਛ ਖਾਣਾ ਜੀ ਕਹਿਣਗੇ, ਆ ਬਣਾ ਕੇ ਦੇ ਦੋ, ਕੋਈ ਚੀਜ਼ ਬਣਾ ਕੇ ਦੇ ਦੋ। ਅਹ, ਫਿੰਗਰ ਵਗੈਰਾ ਕਹਿ ਦਉ ਬਣਾ ਕੇ ਦੇ ਦਉ, ਬਣਾ ਦਿੰਦੇ ਹਾਂ, ਕਹਿ ਦਊਗਾ ਮੈਂ ਤਾਂ ਖਾਣੇ ਨਹੀਂ।
ਹਾਂ, ਇਹੀ ਹੈ ਬੱਚੇ ਅੱਜ ਕੱਲ੍ਹ ਮਰਜ਼ੀ ਦੇ ਮਾਲਕ ਹੈ। ਪਹਿਲੇ ਬੱਚੇ ਵਧੀਆ ਸੀ। ਬਿਠਾਣਾ, ਭੁਜੀਆ-ਬਦਾਨਾ ਦੇ ਦੇਣਾ ਵਧੀਆ ਖਾ ਲੈਦਾ, ਕੋਈ ਪਰੌਂਠੀ ਬਣਾ ਕੇ ਦੇਣੀ, ਆਰਾਮ ਨਾਲ ਖਾ ਲੈਂਦੇ ਸੀ। ਅੱਜ ਕੱਲ ਨਾ ਰੋਟੀ ਖਾਣ, ਨਾ ਕੁਛ ਕਰਨ, ਬੜਾ ਲੋਹੁ ਪੀਂਦੇ ਆ। ਮੇਰਾ ਤੇ, ਆਪ ਭਤੀਜਾ-ਭਤੀਜੀ ਐਵੀਂ ਆ। ਮੇਰੇ ਭਰਾ ਦੇ ਬੱਚੇ, ਛੋਟੇ-ਛੋਟੇ ਹੈ, ਉਹ ਵੀ ਬੜਾ ਤੰਗ ਕਰਦੇ ਹੈ। ਉਹਨਾਂ ਨੂੰ ਜੇ ਮੇਰੀ ਮੰਮੀ ਕੁਛ ਬੁਣਾ ਕੇ ਦੇਣਗੇ, ਆਹ ਨਹੀਂ ਖਾਣਾ, ਜੇ ਆਹ ਦੇਤਾ, ਆਹ ਨਹੀਂ ਖਾਣਾ। ਬਸ, ਇਹੀਓ ਕੁੱਛ ਕਰਦੇ ਰਹਿੰਦੇ।
ਹਾਂਜੀ, ਉਹ ਪਹਿਲਾਂ ਵਾਲੇ ਬੱਚੇ ਵਧੀਆ ਸੀ, ਜੀ ਜਦੋਂ ਆਪਣੇ ਵਰਗੇ ਛੋਟੇ ਛੋਟੇ ਹੁੰਦੇ ਸੀ ਆਪਣੇ ਵਰਗਿਆਂ ਨੂੰ, ਜਿਹੜਾ ਕੁਛ ਦੇ ਤੀ, ਖਾ ਲਿਆ ਬਸ।
ਤੇ, ਅੱਜ ਕੱਲ੍ਹ ਦੇ ਬੱਚਿਆਂ ਨੇ ਤੇ ਲਹੁ ਪੀ
ਹਾਂਜੀ।
ਹੁੰਦਾ, ਜ਼ਿਆਦਾਤਰ ਕਹਿਣਗੇ ਸਾਨੂੰ ਬਾਹਰ ਲੈ ਕੇ ਫਿਰੀ ਜਾਓ, ਬਾਹਰ ਲੈ ਜਾਓ, ਬਾਹਰ ਲੈ ਜਾਓ।
ਹਾਂਜੀ।
ਇਹ ਤੇ ਕਹਿੰਦ, ਜੇ ਕੁੱਛ ਖਵਾਣਾ ਹੁੰਦਾ ਹੈ, ਤੇ ਖਾਂਦੇ ਨੀ। ਉਹ ਰੋਈ ਜਾਂਦੇ ਆਂ, ਰੋਈ ਜਾਂਦੇ ਆ।
ਹਾਂਜੀ, ਬਸ ਆਹੀ ਹਾਲ ਹੈ ਜੀ, ਮੇਰਾ ਬੇਟਾ ਕਹੂੰਗਾ ਜੀ, ਗਲੀ 'ਚ ਲੈ ਜਾਓ ਮੈਨੂੰ ਡੋਗੀ ਵਗੈਰਾ ਦਿਖਾ ਦੋ ਕਿਤੇ ਹੋਰ ਲੈ ਜੋ।
ਅਹ ਮੇਰੇ ਬੱਚੇ ਤੇ ਬਸ ਹੁਣ ਛੁੱਟੀਆਂ ਕਰਕੇ ਬੜਾ ਪਰੇਸ਼ਾਨ ਕੀਤਾ ਦਾ।
ਹਾਂਜੀ!
ਤੇ ਏਸੀ ਤੇ ਸਾਰਾ ਦਿਨ ਨੀ ਬੰਦ ਕਰਕੇ ਰਾਜ਼ੀ ਹੋਰ।
ਸਹੀ ਗੱਲ ਐ ਜੀ ਹੁਣ ਤਾਂ ਬੱਚੇ ਬਾਹਰ ਨਿਕਲ ਕੇ ਰਾਜ਼ੀ ਨਹੀਂ ਹੈਗੇ ਜੀ।
ਬੱਚੇ ਕੋਲ ਹੁੰਦਾ ਹੀ ਨੀ ਕੰਮ ਬੱਚੇ ਉਹੀਂ ਥੱਕ ਜਾਂਦੇ ਵਿਚਾਰੇ।
ਹਾਂਜੀ! ਕੰਮ ਬ ਸਕੂਲ ਵਾਲੇ ਦਿੰਦੇ ਵੀ ਬਹੁਤ ਜ਼ਿਆਦਾ ਜੀ ਬੱਚਿਆਂ ਨੂੰ।
ਜਿਹਨਾ ਉਹਨਾਂ ਨੂੰ ਦੇ ਦਿੱਤਾ ਉਹ ਬੱਚੇ ਹੁਣ ਵਿਚਾਰੇ ਘੁੰਮਣ। ਕਿ ਕਰਨ ਕੰਮ ਕਰਨ ਬੜਾ ਪਰੇਸ਼ਾਨ ਹੋਏ ਬੈਠੇ ਆਂ। ਫੇਰ ਆਪ ਤੇ ਕੰਮ ਕਰਦੇ ਨਹੀਂ ਫੇਰ ਮੈਨੂੰ ਵੀ ਔਖਾ ਕਰਦੇ ਆਂ ਕੰਮ ਕਰਾਓ। ਹੁਣ ਮੈਂ ਘਰ ਦਾ ਕੰਮ ਕਰਾਂ ਸਕੂਲ ਬ ਬੱਚਿਆਂ ਨੂੰ ਕੰਮ ਕਰਾਵਾਂ, ਇਹਦੇ ਪਾਪਾ ਨੂੰ ਸਾਂਭਾ, ਕੀ ਕੁਛ ਕਰਾਂ।
ਸਹੀ ਗੱਲ ਹੈਗੀ ਏ ਪਹਿਲਾਂ ਵਾਲੇ ਬੱਚੇ ਵਧੀਆ ਸੀ ਜੀ ਵੈਸੇ। ਪਹਿਲਾਂ ਵਾਲੇ ਬੱਚੇ ਆਖੇ ਬਹੁਤ ਲੱਗਦੇ ਹੁੰਦੇ ਸੀ ਜੀ ਹੁਣ ਵਾਲੇ ਨਹੀਂ ਲੱਗਦੇ।
ਇਹ ਬੜੀਆਂ ਬੇਕਾਰ ਹੋ ਗਈਆਂ ਆਪਾਂ ਨੂੰ ਬੱਚੇ ਨੀ ਪੜ੍ਹਦੇ ਮਾਂ ਪਿਓ ਪੜ੍ਹਦੇ ਨੇ ਅੱਜ ਕੱਲ੍ਹ।
ਹਾਂਜੀ!
ਗੇੜਾ ਲਾ ਕੇ ਆ ਜਾਂਦੇ ਆ। ਘਰੇ ਆ ਕੇ ਕਹਿੰਦੇ ਆਹ ਨੀ ਸਮਝ ਆਇਆ, ਇਹ ਨੀ ਸਮਝ ਆਇਆ, ਮੰਮਾ ਆਹ ਨੀ ਆਇਆ, ਫਿਰ ਇਹਨਾਂ ਦੀਆਂ ਟਿਊਸ਼ਨਾਂ।
ਲੈ ਜੀ।
ਹੁਣ ਇਹ ਟਿਊਸ਼ਨਾਂ ਦਾ ਵੀ ਬਹੁਤ ਖਰਚਾ ਅੱਜ ਕੱਲ੍ਹ ਤੇ ਸਕੂਲਾਂ ਦੇ ਖ਼ਰਚੇ ਹੀ ਬਹੁਤ ਹੋਏ ਪਏ ਨੇ। ਪਹਿਲੇ ਸੀ ਬੱਚੇ ਵਧੀਆ ਪੜ੍ਹ ਜਾਂਦੇ ਸੀ ਕੋਈ ਫਾਲਤੂ।
ਹਾਂਜੀ! ਮੇਰੇ ਜੇਠ ਜੀ ਦੇ ਬੱਚੇ ਨੇ ਉਹ ਵੀ ਅ ਮਤਲਬ ਵੀ। ਹਾਂਜੀ! ਉਹਨਾਂ ਦੇ ਦੋ ਬੱਚੇ ਹੈਗੇ ਇੱਕ ਏਠਥ ਕਲਾਸ 'ਚ ਪੜ੍ਹਦਾ ਜੀ ਇੱਕ ਥਰਡ 'ਚ ਪੜ੍ਹਦਾ।
ਅੱਛਾ! ਇੱਕ ਏਟਥ 'ਚ ਇੱਕ ਥਰਡ 'ਚ ਐ।
ਹਾਂਜੀ ਤੇ ਉਹ ਵੀ ਜੀ ਨਾਲੇ ਸਕੂਲ ਚੋਂ ਪੜ੍ਹ ਕੇ ਆਉਣਗੇ ਸਕੂਲ ਵਾਲਾ ਕੰਮ ਉਹਨਾਂ ਨੂੰ ਇਨਾ ਆਉਂਦਾ ਨੀ ਹੁੰਦਾ ਤੇ ਫਿਰ ਉਹ ਟਿਊਸ਼ਨ ਤੇ ਜਾਣਗੇ ਜੀ
ਹਾਂ ਹ
ਫੇਰ ਟਿਊਸ਼ਨ ਤੇ ਜਾਂਦੇ ਫੇਰ ਕਿਤੇ ਫੇਰ ਵੀ ਟਿਊਸ਼ਨ ਤੋਂ ਆ ਕੇ ਵੀ ਘਰੇ ਕਹਿਣਗੇ ਜੀ ਦੀਦੀ ਨੂੰ ਕਹਿਣਗੇ ਮੈਂ ਸਾਡੇ ਤਾਂ ਸਮਝ ਨਹੀਂ ਆਯਾ ਸਾਨੂੰ ਸਮਝਾਓ ਆ ਕਿਵੇਂ ਸੀ
ਹ ਪ ਪਹਿਲੇ ਸਕੂਲੇ ਪੜ੍ਹ ਕੇ ਆਉਂਦੇ ਐ ਫਿਰ ਘਰੇ ਆਉਂਦੇ ਪਏ ਫਿਰ ਨਾਲ ਹੀ ਚੱਲ ਪੈਂਦੀਆਂ ਇਹਨਾ ਦੀਆਂ ਟਊਸ਼ਨ ਪੜਦੇ ਨੇ ਖੇਲਨ ਵਾਸਤੇ ਵੀ ਨ ਟਾਈਮ ਮਿਲਦਾ ਕਹਿ ਨੂੰ ਇੰਨਾ ਔਖਾ ਮੇਰੀ ਲਾਈਫ ਚ
ਆਹੋ ਜੀ
ਤਾਂ ਹੀ ਤੇ ਬੱਚੇ ਅੱਜ ਕੱਲ੍ਹ ਵਧਦੇ ਫੁੱਲਦੇ ਨੀ ਹੈਗੇ ਉਹ ਮਾੜੇ ਮਾੜੇ ਬੱਚੇ ਪਏ
ਪਹਿਲਾਂ ਵਾਲੇ ਬੱਚੇ ਬਹੁਤ ਹੱਡਾਂ ਦੇ ਖੁਲੇ ਹੋਏ ਹੁੰਦੇ ਸੀ ਜੀ ਹੱਡਾਂ ਪੈਰਾਂ ਦੇ ਬਹੁਤ ਖੁੱਲ੍ਹੇ ਹੁੰਦੇ ਸੀ
ਹਾਲੇ ਵੀ ਵਧੀਆ ਵਧੀਆ ਖਾ ਪੀ ਲੈਂਦੇ ਸ਼ਹਿਰਾਂ ਦੇ ਬੱਚਿਆਂ ਨੂੰ ਥੋੜੀ ਪ੍ਰੋਬਲਮ ਆਉਂਦੀ ਐ ਪਿੰਡਾ ਆਲੇ ਬੱਚੇ ਬੱਚੇ ਹਲੇ ਵੀ ਕੁਛ ਖਾ ਲੈਂਦੇ ਆ
ਪਿੰਡਾਂ ਵਾਲੇ ਵਧੀਆ ਖਾ ਪੀ ਲੈਂਦੇ ਆ ਜ ਜੇ ਸ਼ਹਿਰਾਂ ਵਾਲੇ ਨਹੀਂ ਖਾਂਦੇ ਇਨਾਂ
ਸ਼ਹਿਰਾਂ ਵਾਲੇ ਖਾਂਦੇ ਪੀਂਦੇ ਸ਼ਹਿਰਾਂ ਤੇ ਨਾ ਮੰਮੀ ਨੂੰ ਅੱਗੇ ਪਿੱਛੇ ਫਿਰਨਾ ਪੈਂਦਾ ਵੇ ਆਹ ਖਾ ਲੈ ਉਹ ਖਾ ਲੈ ਉਹ ਕਰ ਲੈ ਬਿਲਕੁਲ ਵੀ ਨੀ ਖਾ ਕੇ ਰਾਜੀ ਤਿਲਕੁਟ ਤੇ ਔ ਤੁਹਾਡੀ ਸੱਸ ਮੰਮੀ ਠੀਕ ਹੈ ਤੁਹਾਡੀ ਸੱਸ ਠੀਕ ਆ
ਹਾਂਜੀ ਸਾਰੇ ਵਧੀਆ ਜੀ। ਤੁਸੀਂ ਦੱਸੋ ਜੀ ਆਪਣੇ ਕਿਵੇਂ ਆ। ਹੋਰ ਬਸ ਇੱਕ ਮੇਰੇ ਜੇਠ ਜੇਠਾਣੀ ਉਹਨਾਂ ਦੇ ਦੋ ਬੱਚੇ ਜੇ ਸਾਸੁ ਮਾਂ। ਤੇ ਇੱਕ ਮੇਰਾ ਬੇਟਾ ਹਸਬੈਂਨ ਜੇ।
ਅੱਛਾ ਫੈਮਿਲੀ ਜੁਆਇੰਢ ਹੈ ਸਾਡੀ ਤੁਹਾਡੀ।
ਹਾਂਜੀ।
ਅੱਛਾ ਜੀ ਇੱਕ ਜੇਠ ਹੋ ਗਿਆ। ਅਜ ਠਾਣੀ ਹੋ ਗਈ ਉਹਨਾਂ ਦੇ ਦੋ ਬੱਚੇ ਹੋ ਗਏ। ਅੱਛਾ ਇਧਰੋਂ ਤੁਹਾਡੀ ਫੈਮਿਲੀ ਹੋ ਗਈ। ਹਾਂ ਪਰਿਵਾਰ ਵੀ ਵੱਡਾਹੀ ਆ ਤੁਹਾਡਾ ਹਨਾ।
ਹਾਂਜੀ।
ਔਰ। ਫੇਰ ਇੰਨੇ ਪਰਿਵਾਰ ਦਾ ਤਾਂ ਔਖਾ ਬਹੁਤ ਹੋ ਜਾਂਦਾ ਆਪਾਂ ਕਹਿ ਦਿੰਨੇ ਹਾਂ।
ਹੋਰ ਜੀ ਸਾਰਾ ਦਿਨ ਹੀ ਨਿਕਾ।
ਆਪ ਬਾਅਦ ਚੋਂ ਗੱਲ ਕਰਦੀ ਆ ਮੇਰੇ ਹਸਬੈਂਡ ਆ ਗਏ ਠੀਕ ਹੈ।
ਠੀਕ ਹੈ ਜੀ ਹਾਂਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ।